ਹੈਲੋ ਹਾਂਜੀ ਸਤਿ ਸ਼੍ਰੀ ਅਕਾਲ, ਕਿਆ ਹਾਲ ਜੇ?
ਹਾਂਜੀ ਵਧੀਆ।
ਹਮ ਹੋਰ ਕੀ ਕਰਦੇ ਪਏ?
ਕੁੁਛ ਨੀ ਜੀ, ਬੈਠੇ ਚਾਹ ਪੀ ਲੱਗੇ।
ਅੱਛਾ ਜੀ, ਠੀਕ ਐ ਮੈਂ ਨਾ ਤੁਹਾਨੂੰ ਫੋਨ ਕੀਤਾ ਸੀ। ਮੈਂ ਕਿਹਾ ਚਲੋ ਤੁਹਾਡੇ ਨਾਲ ਅੱਜ ਅਸੀਂ ਨਾ ਖਰਚੇ ਬਾਰੇ ਕੋਈ ਗੱਲ ਗੁੱਲ ਕਰ ਲਈਏ ਕਿ ਸਾਨੂੰ ਟੈ ਦੀ ਬਚਤ ਕਰਨੀ ਚਾਹੀਦੀ ਆ ਜਾਂ ਨਹੀਂ ਕਿ ਫ਼ਾਇਦੇ ਬਚਤ ਕਰਨ ਕੀ ਨੁਕਸਾਨ ਆ ਹਨਾ।
ਹਾਂਜੀ ਹਾਂਜੀ।
ਹਾਂਜੀ ਅੱਜ ਕੱਲ੍ਹ ਜਿਵੇਂ ਕਹਿ ਲਓ ਕੀ ਹਰ ਇੱਕ ਪਰਿਵਾਰ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਹੈਗੇ ਨੇ। ਪਰ ਸਾਨੂੰ ਇਹਦੇ ਨਾਲ-ਨਾਲ ਨਾ ਪੈਸਿਆਂ ਦੀ ਬੱਚਤ ਵੀ ਕਹਿੰਦੇ ਕਰਨੀ ਜ਼ਰੂਰੀ ਆ।
ਬਹੁਤ ਜ਼ਿਆਦਾ ਹਾਂਜੀ, ਕਰਨੀ ਚਾਹੀਦੀ ਐ ਤੁਹਾਨੂੰ ਪਤਾ ਜੀਵਨ ਵਿੱਚ ਬਿਮਾਰੀਆਂ ਤਾਂ ਅਚਾਨਕ ਹੀ ਆ ਜਾਂਦੀਆਂ ਵਾ, ਉਹ ਵੀ ਖਰਚਾ ਹੁੰਦਾ ਵਾ ਹਾਂਜੀ।
ਪਤਾ ਹੀ ਨੀ ਲੱਗਦਾ ਐਮਰਜੈਂਸੀ ਕਿਤੇ ਵੀ ਸਾਨੂੰ ਪੈਜੇ, ਅਗਰ ਪੈਸਿਆਂ ਦੀ ਲੋੜ ਪੈ ਜੇ, ਸਾਨੂੰ ਕਿਸੇ ਕੋਲ ਮੰਗਣੇ ਤਾਂ ਨੀ ਨਾ ਪੈਣਗੇ। ਅਗਰ
ਹਾਂਜੀ-ਹਾਂਜੀ, ਜੇ ਅਸੀਂ ਬੱਚਤ ਕਰਕੇ ਰੱਖਾਂਗੇ, ਫਿਰ ਸਾਨੂੰ ਕਿਸੇ ਕੋ ਮੰਗਨੇ ਨਹੀਂ
ਹਾਂਜੀ, ਕਰਜ਼ਿਆਂ ਦਾ ਸਾਧਨ ਨੀ ਇਹ ਚੀਜ਼ ਬਣਦੀ ਅਗਰ ਬੱਚਤ ਕੀਤੀ ਹੋਏਗੀ ਕਿਉਂਕਿ ਸਾਨੂੰ ਪੇ ਫਾਲਤੂ ਬੇਲੋੜੇ ਖਰਚੇ ਨੀ ਕਰਨੇ ਚਾਹੀਦੇ ਸਾਨੂੰ ਸਿਰਫ਼ ਆਪਣੀ ਬਜਟ ਕਰ ਕੇ ਰੱਖਣੀ ਚਾਹੀਦੀ ਹੈ ਕਿ ਅਸੀਂ, ਹਾਂ ਖਰਚਿਆਂ ਤੋਂ ਮਤਲਬ ਕੱਢ ਕੇ ਫੇਰ ਅਸੀਂ ਆਪਣਾ ਖਰਚਾ ਕਰੀਏ।
ਹਾਂਜੀ-ਹਾਂਜੀ, ਮਾਨਸਿਕ ਸ਼ਾਂਤੀ ਵੀ ਆਪਣੇ ਕੋਲ ਤਦ ਹੀ ਹੋਊਗੀ ਜੇ ਆਪਣੇ ਕੋਲ ਪੈਸਾ ਹੋਊਗਾ ਤੁਹਾਨੂੰ ਪਤਾ ਏ।
ਆਪਣੇ ਹੱਕ ਨਾਲ ਅਸੀਂ ਬੋਲ ਵੀ ਸਕਦੇ ਹਾਂ ਅਗਰ ਪੈਸਾ ਹੋਏਗਾ ਤਾਂ ਅਸੀਂ ਆਪਣੇ ਹੱਕ ਨਾਲ ਅਸੀਂ ਬੋਲ ਵੀ ਸਕ ਸਕਦੇ ਆ ਜੀ, ਹਰ ਇੱਕ ਚੀਜ਼ ਕਿਸੇ ਅੱਗੇ ਝੁਕਣਾ ਨੀ ਪੈਂਦਾ।
ਹਾਂਜੀ, ਸਾਨੂੰ ਆਪਣੇ ਸੁਪਨੇ ਵੀ ਤੁਹਾਨੂੰ ਪਤਾ, ਸੁਪਨੇ ਵੀ ਪੈਸਿਆਂ ਨਾਲ ਪੂਰੇ ਹੁੰਦੇ ਆ, ਕੋਈ ਆਪਾਂ ਚੀਜ਼ ਲੈਣੀ ਸੁ
ਸਹੀ ਗੱਲ ਹੈ, ਅਸੀਂ ਅੱਜ-ਕੱਲ੍ਹ ਪੜ੍ਹਾਈ ਕਰਨੀ ਹੋਵੇ, ਅਗਰ ਕੁਛ ਵੀ ਅਸੀਂ ਬਾਹਰ ਜਾ ਤੇ ਅਗਰ ਸਾਡੇ ਕਿੰਨੇ ਸਾਰੇ ਸੁਪਨੇ ਹੋਣ ਉਹ ਪੈਸੇ ਨੀ ਹੋਣ ਕਰਕੇ ਅਸੀਂ ਪੂਰੇ ਕਰ ਸਕਦੇ ਹਾਂ ਜੇ ਸਾਡੇ ਕੋਲ ਪੈਸਾ ਨੀ ਹੋਏਗਾ ਤੇ ਅਸੀਂ ਫਿਰ ਕਿੱਥੇ ਪੂਰੇ ਕਰਾਂਗੇ।
ਹਾਂਜੀ-ਹਾਂਜੀ, ਜਿਵੇਂ ਤੁਹਾਨੂੰ ਪਤਾ ਅੱਜ-ਕੱਲ੍ਹ ਕਰਜ਼ੇ ਵੀ ਕਿੰਨੇ ਆ ਜਾਂਦੇ ਜੇ ਆਪਣੇ ਕੋਲ ਪੈਸਾ ਹੋਊਗਾ ਪ ਕਰਜ਼ੇ ਵੀ ਉਤਾਰ ਸਕਦੇ ਕਿਸੇ ਦੇ।
ਹਾਂਜੀ, ਬਚਤ ਹੀ ਨਾ ਅਸੀਂ ਕਰਾਂਗੇ ਤੇ ਫਿਰ ਸਾਡੇ ਕੀ, ਕਿਉਂਕਿ ਅੱਜ-ਕੱਲ ਅੱਜ-ਕੱਲ੍ਹ ਨਾ ਖਰਚੇ ਇੰਨੇ ਕੁ ਜ਼ਿਆਦਾ ਹੈਗੇ ਨੇ, ਘਰ-ਘਰ ਦੇ ਵਿੱਚ ਖਰਚਾ ਇੰਨਾ ਜ਼ਿਆਦਾ ਨਾ ਬਚਤ ਨਾਮ ਕੋਲ ਹੁੰਦੀ ਨੀ, ਐ ਅਗਰ ਘਰ ਦਾ ਇੱਕ ਪਰਿਵਾਰ ਵੀ ਮਤਲਬ ਕਮਾਈ ਕਰਦਾ ਐ ਜੋ ਕੁੱਝ ਵੀ ਉਹਦੇ ਵਿੱਚ ਸਾਡਾ ਮੁਨਾਫ਼ਾ ਨੀ ਹੁੰਦਾ, ਅਗਰ ਸਾਰੇ ਘਰ ਦੇ ਬਾਰ-ਰਲ ਕੇ ਕੰਮ ਕਾਰ ਕਰੇ ਨਾ ਤੇ ਉਹਦੇ ਤੁਹਾਨੂੰ ਥੋੜੀ-ਬਹੁਤ ਇੱਕ ਜਣੇ ਦੀ ਬੱਚਤ ਵੀ ਹੋ ਸਕਦੀ ਜਿਹੜੀ ਕਿ ਅੱਗੇ ਜਾ ਕੇ ਸਾਡੇ ਕੰਮ ਵੀ ਆ ਸਕਦੀ ਆ ਉਹ ਬੱਚਤ
ਕੱਲ ਦੀ ਜਨਰੇਸ਼ਨ ਵੀ ਕਿਵੇਂ ਦੀ ਏ ਅੱਜ-ਕੱਲ ਦੇ ਬੱਚੇ ਵੀ ਆਪਣੇ ਮਾਂ-ਪਿਓ ਨੂੰ ਪੁੱਛਦੇ ਨੀ ਆ। ਉਹ ਹੀ ਕਹਿੰਦੇ ਬੁਢਾਪੇ ਚ ਆਪਣਾ ਪੈਸਾ ਰੱਖੋ ਆਪਣੇ ਕੋਲ, ਬੁਢਾਪੇ ਵੀ ਜੇ ਆਪਣੇ ਕੋਲ ਆਪਣਾ ਪੈਸਾ ਹੋਊਗਾ ਆਪਾਂ ਆਤਮ ਨਿਰਭਰ ਹੋਵਾਂਗੇ ਆਪਣੇ ਆਪ ਤੇ। ਕਿ ਸਾਡੇ ਕੋਲ ਹੈਗਾ ਵਾ ਅਸੀਂ ਆਪਣੀ ਦਵਾਈ ਲਿਆਉਣੀ ਜਾਂ ਆਪਣਾ ਖਾਣਾ-ਪੀਣਾ ਵਾ। ਫਿਰ ਸਾਡੇ ਕੋਲ
ਪੁੱਛਦੇ ਕਿਉਂਕਿ ਅੱਜ-ਕੱਲ ਕਈ ਉਦਾਹਰਨਾਂ ਨੇ ਕਿਉਂਕਿ ਅੱਜ-ਕੱਲ ਦੁਨੀਆਂ ਦੇ ਵਿੱਚ ਇੰਨੇ ਕੁ ਜ਼ਿਆਦਾ ਚੀਜ਼ਾਂ ਵੱਧ ਚੁੱਕੀਆਂ ਐ ਕਈ ਬੰਦੇ ਤੇ ਨਸ਼ਾ ਵੀ ਇੰਨਾ ਜ਼ਿਆਦਾ ਵੱਧ ਚੁੱਕ ਹੋਇਆ ਇਹ ਵਾ ਕਿ, ਨਸ਼ਿਆਂ ਕਰਕੇ ਲੋਕ ਆਪਣੇ ਪਰਿਵਾਰ ਨੂੰ ਪੁੱਛਦੇ ਹੀ ਨੀ ਆ।
ਹਾਂਜੀ-ਹਾਂਜੀ।
ਹੈਨਾ ਜੇ ਤੇ ਜਿਹਦੇ ਕਰਕੇ ਮਤਲਬ ਉਹ ਖੁਦ ਆਪਣੇ ਮਾਂ-ਪਿਓ ਕੋਲ ਆਪਣੇ ਨਸ਼ੇ ਦਾ ਸਹਾਰਾ ਲੈਣ ਕਈ ਲੋਕ ਆਪਣੇ ਮਾਂ-ਪਿਓ ਕੋਲ
ਹਾਂਜੀ-ਹਾਂਜੀ, ਤੁਹਾਨੂੰ ਪਤਾ ਜੇ ਕੋਈ ਮਾਂ-ਪਿਓ ਨੇ ਵੀ ਕਦੀ ਜੋੜਿਆ ਹੋਣਾ ਲੋਕੀ- ਲੋਕੀ ਕਹਿਣ ਜਿਸ ਤਰ੍ਹਾਂ ਪੁੱਤ ਕੋਈ ਨਸ਼ਾ ਕਰਦਾ ਹੋਗਾ ਉਹਨੇ ਕਹਿਣਾ ਮੈਂ ਨਸ਼ਾ ਕਰਨਾ ਮੈਨੂੰ ਪੈਸੇ ਦੋ। ਹਾਂਜੀ। ਅਤੇ ਉਹਨੇ ਫਿਰ ਮਤਲਬ ਜਿੱਥੇ ਵੀ ਉਹਨੂੰ ਪਤਾ, ਹੀ ਹੋਊਗਾ ਕਿ ਪੈਸੇ ਇੱਥੇ ਲੁਕਾਏ ਆ ਜਾਂ ਪਤਾ ਉਹ ਮਤਲਬ ਅਜੇ ਆਪਾਂ ਸਾਂਭ ਕੇ ਰੱਖੀਏ ਨਾ।
ਹਾਂਜੀ-ਹਾਂਜੀ।
ਅਤੇ ਉਹਨੂੰ ਫਿਰ ਪਤਾ ਕਿੱਦਾਂ ਲੱਗੇੂਗਾ ਕਿ ਪੈਸੇ ਹੈਗੇ ਆ?
ਨਹੀਂ ਚਲੋ ਫਿਰ ਤੇ ਨਾ ਨੂੰ ਤਾਂ ਚਲੋ ਪਤਾ ਹੀ ਹੈ ਪੈਸਿਆਂ ਦਾ ਪਰ ਸਾਨੂੰ ਇਹ ਚਾਹੀਦਾ ਵਾ ਕੇ ਮਤਲਬ ਕਿ ਪੈਸਿਆਂ ਦੀ ਬੱਚਤ ਸਾਨੂੰ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਬੜਿਆ ਚੀਜਾ ਜ ਸਾਡੇ ਕੰਮ ਆਉਂਦੀ ਆ ਅੱਗੇ ਜਾ ਕੇ ਵੀ, ਸਾਡਾ ਬੁਢਾਪੇ ਦਾ ਸਾਰਾ ਵੀ ਇੱਕ ਪੈਸਾ ਹੀ ਬਣਦਾ ਹੈ ਅੱਜ-ਕੱਲ੍ਹ। ਕੋਈ ਮਤਲਬ ਇਨਸਾਨ ਬੁਢਾਪੇ ਵਿੱਚ ਕਿਸੇ ਦਾ ਸਹਾਰਾ ਨਹੀਂ ਬਣਦਾ, ਜੋ ਕੰਮ ਸਾਡੇ ਪੈਸੇ ਆਏ ਕੋਈ ਵੀ ਨੀ ਆਂਦਾ। ਹਾਂ, ਅਗਰ ਅਸੀਂ ਕਹੀਏ ਘਰੇ ਜ਼ਿਆਦਾ ਅਸੀਂ ਪੈਸਿਆਂ ਨਾਲ ਵੀ ਪਿਆਰ ਕਰ ਲੀਏ, ਤੇ ਉਹ ਜ਼ਿੰਦਗੀ ਵਿੱਚ ਜ਼ਿਆਦਾ ਪੈਸਿਆਂ ਨਾਲ ਪੈਸਿਆਂ ਨਾਲ ਵੀ ਨੀ ਵਰਤਿਆ ਜਾ ਸਕਦਾ। ਕਿਉਂਕਿ ਜਿੱਥੇ ਕਈ ਲੋਕ ਕੰਮ ਆਂਦੇ ਨੇ ਰਿਸ਼ਤੇਦਾਰ ਕੰਮ ਆਂਦੇ ਨੇ, ਉੱਥੇ ਪੈਸਾ ਨਹੀਂ ਕੰਮ ਆਂਦਾ।
ਹਾਂਜੀ-ਹਾਂਜੀ, ਜਿੱਥੇ ਰਿਸ਼ਤੇਦਾਰ ਕੰਮ ਆਉਂਦੇ ਉੱਥੇ ਪੈਸਾ ਵੀ ਨੀ ਆਉਂਦਾ, ਬਿਲਕੁਲ ਸਹੀ ਕਿਹਾ ਤੁਹੀ।
ਸਾਨੂੰ ਓਨਾ ਕੁ ਮਤਲਬ ਕਰਨਾ ਚਾਹੀਦਾ, ਜਿੰਨਾ ਕਿ ਸਾਨੂੰ ਜ਼ਰੂਰਤ ਹੈਗੀ ਆ। ਪੈਸਿਆਂ ਦੇ ਨਾਲ ਤੁਹਾਨੂੰ ਜਿਆਦਾ ਅੱਗੇ ਨਹੀਂ ਵਧਣਾ ਚਾਹੀਦਾ, ਪੈਸੇ ਚਲੋ ਠੀਕ ਐ ਬਚਾਓ ਜ਼ਰੂਰ, ਆਪਣੀ ਬੱਚਤ ਅਗਰ ਸਾਡੇ ਉਹ ਬੱਚਤ ਵੀ ਹੋਏਗੀ, ਸਾਡੇ ਕਈ ਸ਼ੌਕ ਪੂਰੇ ਹੋ ਜਾਂਦੇ ਆ, ਅੱਜ-ਕੱਲ ਕਿਤੇ ਘੁੰ ਬੱਚਿਆਂ ਨੇ ਵੀ ਜਾਣਾ ਹੁੰਦਾ, ਅਗਰ ਪੈਸਾ ਹੋਏਗਾ ਅਸੀਂ ਬੱਚਿਆਂ ਨਾਲ ਆਪਣੇ ਪਰਿਵਾਰ ਦੇ ਨਾਲ, ਅਸੀਂ ਖੁਸ਼ੀ ਨਾਲ ਆਨੰਦ ਵੀ ਲੈ ਸਕ ਸਕਦੇ ਹਾਂ, ਤੇ ਅਸੀਂ ਘੁੰਮਣ ਫਿਰਨ ਵੀ ਜਾ ਸਕਦੇ ਆਂ, ਇੱਕ ਦੂਜੇ ਨੂੰ ਟਾਈਮ ਵੀ ਦੇ ਸਕਦੇ ਆਂ। ਇਸੇ ਚੀਜ਼ ਦੇ ਨਾਲ।
ਹਾਂਜੀ।
ਖੁਸ਼ੀਆਂ ਸਾਨੂੰ ਦੇ ਸਕਦਾ ਵਾ, ਸਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਵਾ, ਪਰ ਪੈਸਾ ਕਈ ਵਾਰੀ ਪੈਸਾ ਏਦਾਂ ਦੀ ਚੀਜ਼ ਐ, ਕਿ ਸਾਡੇ ਨੁਕਸਾਨ ਵੀ ਬਹੁਤ ਕਰ ਜਾਂਦਾ ਵਾ।
ਹਾਂਜੀ-ਹਾਂਜੀ, ਕਈ ਤਾਂ ਲੋਕ ਮਤਲਬ ਪੈਸਾ ਹੀ ਅੱਗੇ ਰੱਖਦੇ ਤੁਹਾਨੂੰ ਪਤਾ। ਤੇ ਪੈਸਾ ਹੀ ਕਹਿੰਦੇ ਸਾਡੇ ਲਈ ਸਭ ਕੁਛ ਐ, ਸਾਡੇ ਲਈ ਰਿਸ਼ਤੇਦਾਰੀ ਕੋਈ ਚੀਜ਼ ਨੀ ਹੈਗੀ, ਫਿਰ ਉਹ ਸਾਰੇ ਰਿਸ਼ਤੇ ਗਵਾ ਬੈਠਦਾ ਵਾ।
ਹਾਂਜੀ ਜਿਵੇਂ ਕਹਿ ਲੋ ਪੈਸਾ, ਤੇ ਵੈਸੇ ਵੀ ਅੱਜ-ਕੱਲ ਇੱਕ ਹੱਥਾਂ ਦੀ ਕਹਿ ਲੋ ਮੈਲ ਈ ਐ ਜੀ। ਅਗਰ ਅੱਜ ਕਿਸੇ ਕੋਲ ਹੈਗਾ, ਕਿਸੇ ਕੋਲ ਨਹੀਂ ਹੈਗਾ, ਅਗਰ ਇਸ ਚੀਜ਼ ਦਾ ਘਰ ਕਰਕੇ ਪੈਸਿਆਂ ਨਾ ਰੱਖਦੇ ਆ, ਤੇ ਉਹ ਪੈਸਾ ਇਹ ਹੋ ਜਾਂਦਾ ਕਿ ਕਿਸੇ ਟੈਮ ਨਹੀਂ ਹੋਏਗਾ ਤੇ ਫੇਰ ਅਸੀਂ ਕੀ ਕਰਾਂਗੇ, ਸਾਨੂੰ ਉਹ ਸਾਡਾ ਵਕਤ ਯਾਦ ਦਿਲਾ ਦਿੰਦਾ ਆ।
ਹਾਂਜੀ-ਹਾਂਜੀ, ਕੀ ਸਾਡੇ ਕੋਲ, ਹਾਂਜੀ-ਹਾਂਜੀ। ਕਈ ਵਾਰੀ ਆਪਣੇ ਕੋਲ ਪੈਸਾ ਨਾ ਨਾ ਹੋਵੇ, ਆਪਾਂ ਨੂੰ ਕਈ ਵਾਰੀ ਕਿਸੇ ਕੋਲ ਮਤਲਬ ਮੰਗਣਾ ਹੀ ਪੈ ਜਵੇ। ਹਨਾ ਕੋਈ ਤਾਂ ਚੱਲ ਤੁਹਾਨੂੰ ਲਾ ਲਓ, ਕਿ ਕੋਈ ਹੈਲਪ ਕਰ ਦੂਗਾ।
ਹਾਂਜੀ।
ਤੇ ਕੋਈ ਹੁੰਦਾ ਵਾ ਕਿ
ਪਰ ਇਹ ਸਾਨੂੰ ਨਾ ਉਹਦੇ ਥੱਲੇ ਤੇ ਲੱਬ ਤੇ ਰਹਿ ਜਾਂਦਾ, ਅਗਰ ਅਸੀਂ ਕਿਸੇ ਕੋਲ ਕਰਜ਼ਾ ਫੜ ਲਈਏ ਨਾ, ਪਰ ਅਸੀਂ ਉਹ ਉਸ ਚੀਜ਼ ਤੇ ਅਸੀਂ ਕਿਸੇ ਦੇ ਨਾਲ ਥੱਲੇ ਲੱਗ ਕੇ ਰਹਿ ਜਾਈਦਾ, ਕਿਉਂਕਿ ਸਾਨੂੰ ਉਹ ਸਾਰੀ ਇਨਸਾਨ ਦਾ ਬਹੁ ਸੁਣਨਾ ਪੈਂਦਾ, ਕਿ ਅਸੀਂ ਇਹਦੇ ਕੋਲ ਪੈਸੇ ਲਿੱ ਦਿੱਤੇ ਸੀ, ਜਾਸਤੀ ਨੂੰ ਪੈਸੇ ਦਿੱਤੇ ਸੀ, ਹਨਾ। ਸਾਰੀ ਉਮਰ ਸਾਨੂੰ ਇੱਕੋ ਵਾਰ-ਵਾਰ ਉਹਨਾਂ ਦੀ ਗੱਲ ਥੱਲੇ, ਮ ਮਤਲਬ ਰਹਿਣਾ ਪੈ ਜਾਂਦਾ ਵਾ, ਕਿ ਇਸ ਇਨਸਾਨ ਨੇ ਪੈਸੇ ਦਿੱਤੇ ਸੀ, ਇਹਨੇ ਸਾਡਾ ਇਸ ਟੈਮ ਤੇ ਸਾਥ ਦਿੱ ਦਿੱਤਾ ਸੀ, ਏਦਾਂ ਸੀ ਓਦਾਂ ਸੀ, ਕਿਉਂਕਿ ਅੱਜ-ਕੱਲ ਲੋਕ ਪੈਹਿਆਂ ਦੇ ਨਾਲ ਹੀ ਗੱਲਾਂ ਕਰ ਦਿੰਦੇ ਨੇ, ਪੈਹਾਂ ਦੇ ਨਾਲ ਹੀ ਕਿਸੇ ਦੇ ਉੱਤੇ ਦਬਾਅ ਰੱਖ ਦਿੰਦੇ ਨੇ।
ਹਾਂਜੀ-ਹਾਂਜੀ, ਜੇ ਆਪਣੇ ਕੋਲ ਪੈਸਾ ਹੋਊਗਾ ਨਾ ਮਤਲਬ ਆਪਾਂ ਮਤਲਬ ਹਰ ਇੱਕ ਚੀਜ਼ ਖਰੀਦ ਸਕਦੇ ਹਾਂ। ਪਰ ਜੇ ਆਪਣੇ ਕੋਲ ਪੈਸਾ ਹੋਊਗਾ ਨਾ, ਮਤਲਬ ਜ਼ਿਆਦਾ ਹੀ ਆਪਾਂ ਬਚਤ ਕਰਾਂਗੇ, ਫਿਰ ਆਪਾਂ ਆਪਣੇ ਜਿਹੜੇ ਰਿਸ਼ਤੇ ਤੇ ਬਣਾਏ ਨਾ ਉਹ ਵੀ ਗਵਾ ਸਕਦੇ ਆ, ਕਿਉਂਕਿ ਜਿਆਦਾ ਪੈਹਿਆਂ ਨਾਲ ਪਿਆਰ ਵੀ ਨੀ ਕਰਨਾ ਚਾਹੀਦਾ, ਜ ਜ਼ਿਆਦਾ ਪੈਸਾ ਜੋੜ ਕੇ ਵੀ ਨਹੀਂ ਰੱਖਣਾ ਚਾਹੀਦਾ, ਪੈਸਾ ਰੱਖੋ ਜ਼ਰੂਰ ਪਰ ਲਿਮਟ ਦਾ, ਮਤਲਬ ਜਿੰਨਾ ਕ ਤੁਹਾਡੇ ਜ਼ਰੂਰਤ ਅਨੁਸਾਰ।
ਹਾਂਜੀ, ਇਹ ਸਾਡੇ ਫਿਰ ਪੈਸੇ ਬਚਤ ਕਰਨ ਦਾ ਵੀ ਕੀ ਫੈਦਾ ਜੇ ਜਿੱਥੇ ਅਸੀਂ ਆਪਣੀਆਂ ਹਨਾ ਚੀਜ਼ਾਂ ਆਪਣੇ ਸ਼ੌਂਕ ਵੀ ਨਾ ਪੂਰੇ ਕੀਤੇ, ਸਾਨੂੰ ਜਿਆਦਾ ਅਸੀਂ ਬੱਚਤ ਕਰ ਦਿੰਦੇ, ਅਸੀਂ ਆਪਣੇ ਸ਼ੌਕ
ਹਾਂਜੀ, ਪੈਹਿਆਂ ਦੀ ਬੱਚਤ ਕਰੋ, ਕਿਉਂਕਿ ਉਹ ਆਪਣੇ ਬੁਢਾਪੇ ਚ ਵੀ ਕੰਮ ਆਣਾ ਚੱਲ।
ਹਾਂਜੀ, ਕਰੋ ਪਰ ਨਾਲ-ਨਾਲ ਅਸੀਂ ਸਾਨੂੰ ਆਪਣੇ ਨਾਲ ਸਾਡੇ ਪੈਸੇ ਕਮਾਉਣ ਦੇ ਨਾਲ -ਨਾਲ ਸਾਨੂੰ ਥੋੜੇ ਬਹੁਤ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਪੈਹਾ ਜਿਵੇਂ ਆਪਣੇ ਘਰ ਇੱਕ ਸਾਨੂੰ ਨਾ ਬਜਟ ਬਣਾ ਲੈਣਾ ਚਾਹੀਦਾ ਪੂਰਾ ਜਿਵੇਂ ਕਿਸੀਂ ਇੱਕ ਸਾਈਡ ਤੇ ਲਿਖ ਲਈਏ ਕਿ ਸਾਡੇ ਆਪ ਪੂਰੇ ਘਰ ਦਾ ਖਰਚਾ ਅਸੀਂ ਆਹ ਪੈਹੈ ਇੱਥੇ ਵਰਤਦੇ ਜਿਹੜੇ ਬਾਕੀ ਬਚਦੇ ਉਹ ਅਸੀਂ ਆਪਣੇ ਬੱਚਤ ਦੇ ਅਨੁਸਾਰ ਜਮਾ ਕਰ ਲੈਂਦੇ ਹਾਂ ਜਾਂ ਕੱਲ ਨੂੰ ਸਾਡੇ ਕੰਮ ਆਉਣਗੇ ਸਾਨੂੰ ਇੱਕ ਬਜਟ ਬਣਾ ਕੇ ਤੁਰਨਾ ਚਾਹੀਦਾ
ਹਾਂਜੀ -ਹਾਂਜੀ ਪੈਸੇ ਬਚਾਏ ਹੋਣਗੇ ਕੁਛ ਆਪਣੇ ਬੱਚਿਆਂ ਦੇ ਵੀ ਸੁਪਨੇ ਤਾਨੂੰ ਪਤਾ ਉਹ ਵੀ ਆਪਾਂ ਨੂੰ ਪੂਰੇ ਕਰਨੇ ਪੈਂਦੇ ਆ ਹਾਂਜੀ -ਹਾਂਜੀ ਬੱਚੇ ਨੂੰ ਕੋਈ ਸੋਚ ਚੀਜ਼ ਚਾਹਿਦੀ ਹੁੰਦੀ ਹ ਓਹ ਵੀ ਮਾਂ ਪਿਓ ਨੂੰ ਲੈ ਕੇ ਦੇਣੀ ਪੈਂਦੀ ਹ ਜੇ ਆਪਣੇ ਕੋਲ ਪੈਹਾ ਹੋਉਗਾ ਫੇਰ ਹੀ ਆਪਾਂ
ਹੁੰਦਾ ਅਗਰ ਸਾਡੇ ਕੋਲ ਪੈਸਾ ਹੋਏਗਾ ਤਾਂ ਅਸੀਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕਦੇ ਹਾਂ ਅੱਜ ਕੱਲ੍ਹ ਤੇ ਪੜ੍ਹਾਈਆਂ ਵਿੱਚ ਈ ਕਿੰਨਾ -ਕਿੰਨਾ ਖਰਚਾ ਆ ਜਾਂਦਾ ਜੀ ਬ
ਬਹੁਤ ਜ਼ਿਆਦਾ ਹਾਂਜੀ ਬੁੱਕਸ ਲੈਣੀਆਂ ਪੈਂਦੀਆਂ ਫਿਰ ਬੈਗ ਲੈਣੇ ਪੈਂਦੇ ਤੁਹਾਨੂੰ ਪਤਾ
ਹਾਂਜੀ ਬਹੁਤ ਖਰਚਾ ਆਉਂਦਾ ਵਾ ਪੜ੍ਹਾਈਆਂ ਫੀਸਾਂ ਹੀ ਨਹੀਂ ਮਾਣ ਜੇ ਇਹਨਾਂ ਚੀਜ਼ਾਂ ਤੋਂ
ਹਾਂਜੀ -ਹਾਂਜੀ
ਜਿਹੜੇ ਕਿ ਥੋੜੀ ਬਹੁਤ ਅਸੀਂ ਅਰ ਆਪ ਸੇਵਿੰਗ ਵੀ ਕਰਾਂਗੇ ਤੇ ਥੋੜਾ ਬਹੁਤ ਕੁੱਛ ਨਾ ਕੁਛ ਕਰਨ ਜੋਗੇ ਵੀ ਹੋਵਾਂਗੇ
ਜੀ ਹਾਂਜੀ
ਹਮ ਬਾਕੀ ਚਲੋ ਇਹ ਹੈ ਕਿ ਪੈਸੇ ਪੈਸੇ ਨਾਲ ਤੇ ਕਈ ਜਿਵੇਂ ਲਗਾਾਲਓ ਸੀ ਕਈ ਤਰ੍ਹਾਂ ਦੇ ਹਨਾ ਆਪਣੇ ਬਿਮਾਰੀਆਂ ਵਗੈਰਾ ਉਹਦੇ ਉੱਤੇ ਅਗਰ ਪੈਸਾ ਲਗਾਓ ਅ ਪੈਸਾ ਹੋਏਗਾ ਤੇ ਸਾਡਾ ਹਸਪਤਾਲ ਹਤਾਲਾਂ ਵਿੱਚ ਵੀ ਇਲਾਜ ਹੁੰਦਾ ਵਾ
ਹਾਂਜੀ -ਹਾਂਜੀ ਤਾਨੂੰ
ਇਹਦੇ ਵਿੱਚ ਇਲਾਜ ਕੌਣ ਕਰ ਦਿੱਤਾ
ਹਾਂਜੀ- ਹਾਂਜੀ ਡਾਕਟਰ ਵੀ ਅੱਜ ਕੱਲ੍ਹ ਪੈਸਾ ਤੋਂ ਬਿਨਾਂ ਨਹੀਂ ਦੇਖਦੇ ਜੇ ਆਪਾਂ ਬੱਚਤ ਕਰਕੇ ਰੱਖੇ ਹੋਣਗੇ ਫਿਰ ਆਪਾਂ ਉਹ ਮਾੜੇ ਟਾਈਮ 'ਚ ਵੀ ਆਪਣੇ ਕੰਮ ਆਉਂਦੇ ਆ ਚੰਗੇ 'ਚ ਵੀ ਆਉਂਦੇ ਆ
ਹਾਂਜੀ
ਅਕਸਰ ਘਟ ਜ਼ਿਆਦਾ ਮਾੜੇ 'ਚ ਹੀ ਹੁੰਦੇ ਆ।
ਹਾਂਜੀ -ਹਾਂਜੀ, ਬਿਲਕੁਲ ਜੀ ਔਖੇ ਟਾਈਮ 'ਤੇ ਹੀ ਸਾਡਾ ਪੈਸਾ ਹਾਡਾ ਸਾਥ ਦਿੰਦਾ ਅਗਰ ਬਚਤ ਕਰਾਂਗੇ। ਸਾਨੂੰ ਬੇਲੋੜੇ ਫਾਲਤੂ ਖਰਚੇ ਨਹੀਂ ਕਰਨੇ ਚਾਹੀਦੇ। ਕਈ ਲੋਕ ਨਾ ਦਿਖਾਵਾ ਕਰਨ ਲਈ ਵੀ ਬੜੀਆਂ ਚੀਜ਼ਾਂ ਖਰੀਦ ਲੈਂਦੇ ਨੇ, ਅਸੀਂ ਆਹ ਖਰੀਦਿਆ ਉਹ ਖਰੀਦਿਆ ਦਿਖਾਵਾ ਭਾਵੇਂ ਬਾਅਦ ਵਿੱਚ
ਅੰਧਾ
ਬੱਚਤ ਭਾਵੇਂ ਹੋਵੇ ਚਾਹੇ ਨਾ ਹੋਵੇ, ਪਰ ਬਾਅਦ ਵਿੱਚ ਕਾਉਣਾ ਪੈਂਦਾ ਇਹਨਾਂ ਚੀਜ਼ਾਂ ਦਾ ਅਸੀ ਕਿਨੂੰ ਇੱਕ ਲੋਕ ਦਿਖਾਵਾ ਪੱਲੇ ਅਸੀਂ ਚੀਜਾ ਲੈ ਤ ਲੈਦੇ ਆ ਪਰ ਬਾਅਦ ਵਿੱਚ ਉਸ ਚੀਜ਼ ਦਾ ਲਿਖ ਦੇਣਾ ਵੀ ਕੀ ਫਾਇਦਾ ਕੀ ਉਹ ਜੇ ਕੁਝ ਬਚਿਆ ਹੈ ਤੇ, ਲੋਕਾਂ ਕੋਲੋਂ ਕਰਜ਼ੇ ਲੈਣ ਲਈ ਮਜਬੂਰ ਹੋ ਜਾਈਦਾ।
ਹਾਂਜੀ-ਹਾਂਜੀ!
ਹਾਂਜੀ, ਕਈ ਲੋਕ ਕੱਪੜਿਆਂ ਤੇ ਬਹੁਤ ਫਾਲਤੂ ਖ਼ਰਚਾ ਕਰਦੇ ਨੇ। ਹਰ ਟਾਈਮ ਕੱਪੜਾ ਹੀ, ਖਰੀਦੀ ਜਾਓ ਕੱਪੜੇ ਖਰੀਦੀ ਜਾਓ।
ਹਾਂਜੀ- ਹਾਂਜੀ, ਪਰ ਤਾਨੂੰ ਪਤਾ ਬਾਅਦ 'ਚ ਜਦੋਂ ਜ਼ਰੂਰਤ ਹੁੰਦੀ ਹੈ। ਉਦੋਂ ਪੈਹਾ ਹੀ ਕੰਮ ਆਉਂਦਾ, ਕੱਪੜੇ ਵਗੈਰਾ ਨਹੀਂ ਆਉਂਦੇ ਨਾ ਕੋਈ ਹੋਰ ਚੀਜ਼ ਆਉਂਦੀ।
ਬਿਲਕੁਲ ਸਹੀ ਕਿਹਾ ਤੁਸੀਂ। ਹਮ, ਬਾਕੀ ਇਹ ਹੈ ਕਿ ਚਲੋ ਸਾਨੂੰ ਫਾਲਤੂ ਖਰਚਾ ਵੀ ਥੋੜ੍ਹਾ ਬਹੁਤ ਮਤਲਬ ਕਰਨਾ ਨਹੀਂ ਚਾਹੀਦਾ। ਇਨਾ ਜ਼ਿਆਦਾ
ਹਾਂਜੀ, ਬੱਚਤ ਕਰੋ ਆਪਣੇ ਆਪ ਲਈ ਕਰੋ ਆਪਣੇ ਪਰਿਵਾਰ ਲਈ ਕਰੋ।
ਹਾਂ, ਬਿਲਕੁਲ ਜੀ।
ਕਿਉਂਕਿ ਜਿਹੜੀ ਬਿਮਾਰੀ ਹੁੰਦੀ ਹੈ ਉਹ ਦੱਸ ਕੇ ਨਹੀਂ ਆਉਂਦੀ ਤਾ ਨੂੰ ਪਤਾ ਹੀ ਆ।
ਹਾਂਜੀ, ਐਮਰਜੈਂਸੀ ਵਿੱਚ ਸਾਨੂੰ ਕੋਈ ਵੀ ਖਰਚਾ ਪੈ ਸਕਦਾ। ਜਿਵੇਂ ਘਰ ਦੀ ਮੁਰੰਮਤ ਲਾ ਲਓ, ਕੁੱਝ ਵੀ ਲਗਾ ਲੋ ਹਨਾ, ਬਿਮਾਰੀ ਦੇ ਉੱਤੇ ਪੈਸਾ ਲਗਾ ਲੋ ਅਗਰ ਚਾਹੋ ਅਗਰ ਕੋਈ ਇੱਕ ਦਮ ਕੋਈ ਚੀਜ਼ ਲੈਣੀ ਪੈਜੇ, ਤੇ ਫੇਿਰ ਉਹ ਸਾਨੂੰ ਇਹ ਕਿ ਕਰ ਜੇ ਕਰਜੇ ਚੁੱਕਣੇ। ਇਦਾਂ ਕਿ ਸਾਨੂੰ ਇਹ ਹੈ ਕਿ, ਆਪਣੇ ਕੋਲੋਂ ਲੈਣਾ ਪੈਂਦਾ ਸਭ ਕੁਛ। ਕੋਲ ਹੋਏਗਾ, ਤੇ ਅਸੀਂ ਲਵਾਂਗੇ।
ਬਿਲਕੁਲ- ਬਿਲਕੁਲ ਜੀ।
ਹਾਂ, ਬਾਕੀ ਮੈਂ ਤੇ ਆਪਣੇ ਬੱਚਿਆਂ ਨੂੰ ਵੀ ਇਹੋ ਕਹਿੰਦੀ ਹ ਕਿ ਸੇਵਿੰਗ ਕਰੋ ਖਰਚੇ ਖਰਚੇ ਤੁਹਾਡੀ ਕਰਨ ਲਈ ਤੁਹਾਡੇ ਮਾਂ ਪਿਓ ਅੱਗੇ ਬੈਠਾ ਹੋਇਆ ਵਾ, ਬਾਕੀ ਅਗਰ ਤੁਹਾਨੂੰ ਅਸੀਂ ਪੈਸ ਦਿੰਦੇ ਖਚ ਚਲੇ, ਕੁਛ ਵੀ ਤੁਸੀਂ ਉਹਨਾਂ ਦੀ ਬਚਤ ਕਰੋ ਅੱਗੇ ਉਹਨੂੰ ਫਾਲਤੂ ਨਾ ਖ਼ਰਚਾ ਕਰੋ। ਕਿਉਂਕਿ ਮਾਂ ਪਿਓ ਤੁਹਾਨੂੰ ਤੁਹਾਡਾ ਦੇ ਰਿਹਾ ਵਾ, ਤੁਸੀਂ ਆਪਣੇ ਬੱਚਤ ਕਰਕੇ ਆਪਣੇ ਥੋੜੇ ਬਹੁਤ ਜੋੜ ਕੇ ਰੱਖੋ।
ਹਾਂਜੀ- ਹਾਂਜੀ
ਇਹ ਇਹ ਅੱਜ ਦੀ ਸਿੱਖਿਆ ਵੀ ਕੱਲ ਦੇ ਟਾਈਮ ਤੇ ਕੰਮ ਆਏਗੀ, ਬਾਕੀ ਇਹ ਹੈ ਕਿ ਤੁਹਾਡੇ ਨਾਲ ਗੱਲ ਕਰਕੇ ਕਿ ਵੀ ਬਹੁਤ ਵਧੀਆ ਲੱਗਾ ਇਸ ਟੋਪਿਕ ਬਾਰੇ।
ਹਾਂਜੀ ਹਾਂਜੀ।
ਬਾਕੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ।
ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ।
ਹਮ। ਹੈਲੋ।